ਸਤਿ ਸ੍ਰੀ ਅਕਾਲ।
ਸਤਿ ਸ਼੍ਰੀ ਅਕਾਲ।
ਹੋਰ ਕਿੱਦਾਂ
ਵਧੀਆ ਤੁਸੀਂ ਦੱਸੋ
ਵਧੀਆ ਮੈਂ ਵੀ ਮੈ ਕੇਆ ਬੜੇ ਦਿਨ ਹੋ ਗਏ ਕੋਲ ਨੀ ਕੀਤੀ--ਅੱਜ ਕਰਾਂ
ਹਮ ਸਹੀ ਗੱਲ -ਏ-ਆਪਣੇ ਆਪ ਤੇ ਕਰਨੀ ਨੀ ਹੁੰਦੀ
ਟਾਈਮ ਵੀ ਨਹੀਂ ਮਿਲਦਾ ਕੀ ਕਰੀਏ ਹ
ਹਮ ਕੰਮ ਬ ਵੱਡੇ ਬੰਦੇ ਵੀ ਸੀ
ਹੋਰ ਹੋਰ ਤੁਸੀਂ ਵੀ ਨੀ ਆਉਂਦੇ ਤੁਸੀਂ ਕਰ ਲੈਂਦੇ ਕੋੋਲ
ਬਸ ਮੈਂ ਕਹਿ ਕਹਿ ਕੇ ਕਾਰਵਾਈ -ਏ-
ਅੱਛਾ। ਹੋਰ, ਠੀਕ ਨੇ ਘਰ ਸਾਰੇ।
ਹਾਂਜੀ, ਵਧੀਆ।
ਵੀਰ ਜੀ, ਠੀਕ ਨੇ?
ਹਾਂਜੀ, ਵਧੀਆ ਤੁਸੀਂ ਦੱਸੋ।
ਵਧੀਆ, ਵਧੀਆ। ਹੋਰ ਕਿੱਦੈ ਗਏ ਨੀਂ ਘੁੰਮਣ?
ਨਈਂ, ਭਾਜੀ ਠੀਕ ਨੇ ਹੋਰ।
ਹਾਂ, ਠੀਕ ਨੇ ਓ ਵੀ
ਬੱਚੇ?
ਬੱਚੇ ਨੀਂ ਆਏ ਦੇ ਹਾਂਜੀ, ਹੋਰ ਗਏ ਨੀਂ ਕਿੱਦੇ ਘੁੰਮਣ? ਛੁੱਟੀਆਂ ਬੀਤ ਗੀਆਂ ਐ।
ਬਸ।
ਚਲੋ ਫੇਰ ਪਲੈਨ ਬਣਾਈਏ, ਕਿੱਦੇ ਜਾਣ ਦਾ।
ਹਾਂਜੀ-ਹਾਂਜੀ, ਬਨਾਓ-ਬਨਾਓ, ਕਿੱਥੇ ਜਾਣਾ ਚਾਹੋਗੇ?
ਤੁਸੀਂ ਦੱਸੋ ਕਿੱਧਰ ਜਾਈਏ? ਕਿੱਧਰ ਜਾਈਏ ਵੇਸੇ? ਕੋਈ ਵਧੀਆ ਪਲੇਸ, ਜਿੱਥੇ ਗਰਮੀ ਵੀ ਨਾਂ ਹੋ ਜ਼ਿਆਦਾ।
ਹਾਂ, ਹੈ ਤੇ ਬੋਤ ਜਗ੍ਹਾਵਾਂ ਨੇ ਵੈਸੇ।
ਦੱਸੌ ਫੇਰ ਪਲੈ
ਹਂ, ਕਿਥੇ ਜਾ ਸਕਦੇ ਆਂ ਅਸੀਂ?
ਅੰਮ੍ਰਿਤਸਰ ਚੱਲੀਏ?
ਅੰਮ੍ਰਿਤਸਰ ਤੇ ਬਹੁਤ ਗਰਮੀ ਏ।
ਹਾਂ, ਓਧਰ ਤੇ ਹੋਏਗੀ।
ਹਂ, ਉਧਰ ਤੇ ਸਰਦੀਆਂ ਚ ਜਾਣਾ ਈ ਬੈਟਰ ਏ।
ਹਾਂਜੀ, ਵਧੀਆ ਬਹੁਤ ਵੇਸੇ ਓ ਪਲੇਸ ਨਾਂ
ਬੋਹਤ।
ਹਾਂਜੀ।
ਹੋਰ। ਇਸ ਟਾਈਮ ਤੇ ਮਨਾਲੀ ਵਾਲੀ ਸਾਈਡ ਤੇ ਜਾਣ ਦਾ ਮਜ਼ਾ ਐ। ਮਨਾਲੀ ਮਸੂਰੀ।
ਹਾਂਜੀ-ਹਾਂਜੀ। ਸਿਮਰਨ ਅੱਗੇ ਈ ਏ। ਤੁਸੀਂ ਚਲੀਏ ਫਿਰ ਓਦੇ ਹਾਂਜੀ। ਚੱਲੇ ਆਂ, ਕਦੋਂ ਜਾਈਏ।
ਅ, ਦੇਖਤੇ ਆਂ।
ਕੈਬ ਬੁੱਕ ਕਰ ਲਾਂਗੇ ਵੈਸੇ
ਹਂ, ਕੱਠੇ ਚੱਲਾਂਗੇ।
ਹਾਂਜੀ
ਕੈਬ ਤੇ ਨੀਂ, ਟਰੈਵਲਰ ਤੇ ਜਾਣਾ ਬੈਟਰ ਹੈਗਾ ਐ।
ਅੱਛਾ।
ਹਂ।
ਚਲੋ, ਚੱਲਾਂਗੇ ਕਲ
ਅਗਰ ਜ਼ਿਆਦਾ ਬੰਦੇ ਹੋਣ ਤੇ ਟਰੈਵਲਰ ਕ ਕਰ ਲੋ, ਵਰਨਾ ਆਪਣੀ ਕਾਰ ਵੀ ਬੈਟਰ ਰੈਂਦੀ ਐ ਕਾਫੀ। ਨਾ ਕਿਰਾਇਆ, ਨਾ ਕੁਛ।
ਹਾਂਜੀ, ਤੁਸੀਂ ਪੁੱਛ ਲੋ ਕੈਬ, ਓ ਸੋਰੀ
ਹੂੰ ਕੋਈ ਨੀ, ਬੜੀ ਅਵਾਜ਼ਾਂ ਆ ਰੀਆਂ ਨੇ ਪਿੱਛੋਂ ਦੀ।
ਬਸ, ਓ ਆਏ ਦੇ ਸੀ ਗੈਸਟ ਕੱਦ। ਹਾਂਜੀ, ਹੋਰ ਦੱਸੋ? ਗਰਮੀ ਬੋਤ ਹੋ ਗਈ ਏ ਅੱਜ-ਕੱਲ੍ਹ ਤੇ।
ਹੂੰ।
ਕਿੱਥੇ ਜਾਨ 'ਚ ਬਾਰ ਮਨ ਈ ਨੀ ਕਰਦਾ।
ਹੂੰ, ਐ ਤਾਂ ਹੈ। ਸ਼ੋਪਿੰਗ-ਸ਼ੁਪਿੰਗ ਵੀ ਕਰਨੀ ਪਏਗੀ, ਪਹਿਲੇ ਤੇ ਜਾਨੈ ਐ, ਅਗਰ ਕਿੱਧਰ ਤੇ?
ਬਾ ਆਰਮੀ ਬੜੀ ਏ, ਬਾਰ ਜਾਇਆ ਨੀ ਜਾਂਦਾ, ਔਨਲਾਈਨ ਸ਼ੋਪਿੰਗ ਤੇ ਨੈਟ ਟ ਸਹੀ ਨਾ ਹੋਵਨ, ਤੁਸੀਂ ਦੱਸੋ।
ਹਾਂ, ਔਨਲਾਈਨ ਸ਼ੋਪਿੰਗ ਵੀ ਵੈਸੇ ਵਦੀਆ, ਅਗਰ ਵਦੀਆ ਪਲੈਟਫੋਰਮ 'ਤੇ ਕਰੀ ਜਾਏ ਤੇ ਜਿਵੇਂ ਕੇ, ਫਲਿਪਕਾਰਟ, ਮੰਨ
'ਤੇ ਕਰੀਏ, ਕਿੱਧਰ?
ਫਲਿੱਪਕਾਰਟ ਤੋਂ ਵੀ ਕਰ ਸਕਦੇ ਆਂ, ਓਧਰੋਂ ਦੀ ਕਾ ਕੇ ਬੈਟਰ ਕੁਆਲਿਟੀ ਦੇ ਕੱਪੜੇ ਆਂਦੇ ਨ।
ਅੱਛਾ।
ਪ੍ਰੇਮੀਅਮ ਟਾਈਪ।
ਅੱਛਾ।
ਹੂੰ, ਬਸ ਥੋੜਾ ਪ੍ਰਾਈਜ਼ ਜਾਦਾ ਲੈਂਦੇ ਨੇ ਓ, ਬਾਕੀ ਤੇ ਵਦੀਆ ਈ।
ਅੱਛਾ, ਓ।
ਕਾਫੀ ਕੱਪੜੇ ਮੰਗਵਾਏ ਵੀ ਨੇ, ਹਾਂ। ਗਰਮੀ 'ਚ ਕੋਨ ਔਫ ਫਲਾਈਨ ਸ਼ੋਪਿੰਗ ਕਰੇ। ਦਸ ਦੁਕਾਨਾਂ ਤੇ ਘੁੰਮੇ, ਫੇਰ ਕਿਥੋ ਕੱਪੜਾ ਨੀ ਪਸੰਦ ਆਂਦਾ। ਹੋਰ ਕੀ।
ਸਹੀ ਗੱਲ ਏ।
ਬਸ।
ਵਦੀਆ ਹੁੰਦੇ ਵੈਸੇ ਕੰਫਰਟੇਬਲ ਹੁੰਦੇ ਸਾਰੇ ਕੱਪੜੇ।
ਹਾਂ, ਗਰਮੀਆ 'ਚ 'ਤੇ ਰਿਓਨ ਦਾ ਕੱਪੜਾ ਹੀ ਬੈਟਰ ਰੈਂਦਾ, ਪਾਨਾ ਜ਼ਿਆਦਾਤਰ।
ਹਾਂਜੀ।
ਰਿਓਨ ਦੀ ਕੁੜਤੀ ਲੈ ਲੀ। ਹੋਰ ਜੀਨਸ ਨਾਲ ਚੱਲ ਜਾਂਦੀ ਏ ਉਹ।
ਅੱਛਾ।
ਫੋਰਮਲ ਵੀ ਹੈ।
ਅੱਛਾ।
ਪਾਨ 'ਚ ਵੀ ਸੌਖੀ ਰੈਂਦੀ ਏ, ਕਿੱਥੇ ਆਨ- ਜਾਨ 'ਚ ਸੌਖ ਸੋਹਣੀ ਵੀ ਲੱਗਦੀ ਐ, ਔਰ ਵੈਸੇ ਵੀ ਪਾਨ 'ਚ ਵੀ ਸੌਖੀ ਏ, ਕਿ ਕੰਫਰਟੇਬਲ ਰੈਂਦੀ ਏ।
ਹਾਂਜੀ।
ਇੱਕ ਹੋਰ ਹੈਗੀ, ਉਰੇ ਦੀ ਜਗ੍ਹਾ, ਨੇੜੇ ਈ ਐ। ਬੋਤ ਵਧੀਆ ਐ ਉਹ।
ਔਨਲਾਈਨ ਯਾ ਔਫਲਾਈਨ ਸ਼ੋਪਿੰਗ।
ਹੂੰ, ਸ਼ੋਪਿੰਗ ਨੀ, ਅਹ ਪਲੇਸ ਦੀ ਗੱਲ ਕਰ ਰੇ ਸੀ।
ਅੱਛਾ।
ਓਧਰ ਕਾਫ਼ੀ ਜਨੇ ਗਏ ਨੇ ਬੋਤ ਅੱਛੀ ਜਗੈ। ਹੈ ਵੀ ਨੇੜੇ ਈ, ਨਾਂ ਮੈਨੂੰ ਯਾਦ ਨੀ ਆ ਰੇਆ।
ਇੱਕ ਗੁੱਚੋ ਪਾਨੀ ਵੀ ਤੇ ਹੈਗੈ।
ਹਾਂ-ਹਾਂ ਓਹੀ ਸ਼ਾਯਦ
ਹਾਂਜੀ, ਬੜੇ ਬੰਦੇ ਗਏ ਨੇ ਓਧਰ
ਹੁਨ ਤੇ ਸਾਰੇ ਨਵੇਂ ਜੋੜੇ ਓੱਥੇ ਈ ਜਾਂਦੇ ਨੇ ਵੇਆਏ
ਹਾਂਜੀ, ਅਸੀ ਸੋਚਨੇ ਆਂ ਜਾਈਏ-ਜਾਈਏ ਪਰ ਟਾਈਮ ਘਰੋ ਨਈ
ਬਾੱਸ ਐਹੀ ਐ।
ਹਾਂਜੀ।
ਟਾਈਮ ਤੇ ਕੱਢਨਾ ਪੈਂਦਾ ਆਪਨੇ ਲਈ।
ਸਈ ਗਾੱਲ ਐ।
ਨਈ ਤੇ ਘਾਰ ਦੇ ਕਾੰਮ ਤੇ ਮੁੱਕਦੇ ਈ ਨੀ, ਸਾਰਾ ਦਿਨ ਕਰੀ ਜਾਓ ਕਰੀ ਜਾਓ। ਅਜੇ ਆੱਜ ਕੱਪੜੇ ਧੋਤੇ ਨੇ। ਕਾੱਲ ਫੇਰ ਹੋ ਜਾਨੇਨ ਫੇਰ ਪ੍ਰੈਸ ਕਰੋ, ਕੱਪੜੇ ਓ ਵਾੱਖ
ਅਲਗ ਹੈਗਾ ਕਾੰਮ, ਘਾਰ ਦੇ ਕਾੰਮ ਨੀ ਖਤਮ ਹੁੰਦੇ। ਟਾਈਮ ਕਾੱਢ ਕੇ ਜਾਨਾ ਚਾਈਦੈ। ਨਈ ਬਾੱਸ ਅਪਲਾਈ ਕਾਰ ਰੀ ਆ ਉਸ ਲਈ ਹੀ ਬਾੱਸ ਹਜੇ ਘਰੇ ਆ।
ਇੱਕ ਐਸ ਬੀ ਆਈ ਦਾ ਫੋਮ ਹੁਨ ਖੁੱਲੇਆ ਵੇ ਮਤਲਬ ਆਏ ਹੋਏ ਨੇ ਐਗਜ਼ਾਮ ਦੇ। ਓ ਟਰਾਈ ਕਾਰ ਰੀ ਆਂ ਮੈਂ ਕਿ ਭਾਰਦੇਆਂ ਫੋਮ, ਟੈਂਥ ਪਾਸ ਲਈ ਵੀ ਇੱਕ ਹੈਗਾ ਵੇ। ਸਿਟੀ ਦਾ, ਓ ਮੇਰੀ ਇੱਕ ਫਰੈਂਡ ਨੇ ਭਰੇਐ।
ਅੱਛਾ, ਕੀ ਏ ਮਤਲਬ ਓਦੇ ਚ?
ਮਲਬ ਐਦਾ ਨਾ ਐ ਫੋਮ, ਐਗਜ਼ਾਮ ਫੋਮ ਨਿਕਲਦੇ ਨਾ ਜਦੋ ਐ ਐਗਜ਼ਾਮ ਲੈ ਲੈਂਦੇ ਨ ਅਗਰ ਕੋਈ ਬਾਏ ਚਾਂਸ ਸਿਲੈਕਟ ਹੋ ਜਾਂਦੈ ਓਸਨੂੰ ਦੋ ਸਾਲ ਦੀ ਟ੍ਰੇਨਿੰਗ ਵੀ ਦਿੱਤੀ ਜਾਂਦੀ ਏ। ਸਾਰਾ ਟ੍ਰੇਨ ਕੀਤਾ ਜਾਂਦੈ ਜੈਸੇ ਕਿ ਹੁਨ ਐਸ ਹਾਂਜੀ, ਜਿਵੇਂ ਕਿ ਐਸ ਬੀ ਆਈ ਹੈਗੈ ਹੁਨ ਐਸ ਵੀ ਆਈ ਦਾ ਨਿਕਲੇਆ ਵੇ ਫੋਮ, ਐਗਜ਼ਾਮ ਫੋਮ ਤੇ ਓ ਅਗਰ ਅਸੀ ਈ ਸਿਲੈਕਟ ਹੋ ਜਾਨੇ ਆਂ ਬਾਏ ਚਾਂਸ ਤੇ ਸਾਨੂੰ ਬੈਂਕਿੰਗ ਦੇ ਬਾਰੇ ਸਾੱਬ ਦੱਸੇਆ ਜਾਏਗਾ, ਟ੍ਰੇਨਿੰਗ ਹੋਏਗੀ ਦੋ ਸਾਲ ਸਾਡੀ, ਓ ਹੁਨ ਪਤਾ ਨੀ ਥੋੜੀ ਬੋਤ ਫੀਸ ਲੈਨ ਨਾ ਲੈਨ ਤੋਆਡੇ ਤੋਂ ਵੈਸੇ ਤੇ ਅ ਸੁਨੇਐ ਸੁਨਨ ਏਚ‌ ਆਯੈ ਕਿ ਫ੍ਰੀ ਹੀ ਹੁੰਦੀ ਐ ਉਸਦੀ ਟ੍ਰੇਨਿੰਗ ਸਾਰੀ। ਕਯੋਕਿ ਤੁਸੀ ਐਗਜ਼ਾਮ ਪਾਸ ਕਾਰਕੇ ਫੇਰ ਆਏ ਓ।
ਕੋਈ ਨੀ ਪਤਾ ਕਰੋ ਮੇਰੇ ਤੇ ਕਜ਼ਨ ਹੈ ਕੋਈ, ਟੈਂਥ ਉਨੇ ਪਾਸ ਕੀਤੀ ਐ ਮਤਲਵ ਮੈਂ ਕਜ਼ਨ ਦੀ ਕੁੂੜੀ
ਠੀਕ-ਠੀਕ ਐ।
ਓ ਕਾਰ ਲੇ ਗੀ ਫੋਮ, ਤੁਸੀ ਕਰੋ ਪਤਾ ਫੇਰ
ਠੀਕ ਐ ਠੀਕ ਐ ਮੈਂ ਕੱਲ ਈ ਜਾ ਕੇ ਪਤਾ ਕਾਰਦੀ ਆਂ ਫੇਰ ਤੋਆਨੂੰ ਦੱਸੂੰਗੀ।
ਹਾਂਜੀ।
ਏਕ ਤੇ ਟਾਈਮ ਨੀ ਨਿਕਲਦਾ ਘਰੋਂ ਦੀ, ਵੈਸੇ ਵੀ ਓਦੇ ਫੋਮ ਦੇ ਨਾ ਫੋਮ ਦੇ ਜੇੜੇ ਮਲਬ ਕਿ ਟਾਈਮਿੰਗ ਹੈਗੀ ਨਾ, ਹੁਨ ਅੱਠ ਜੁਲਾਈ ਤੱਕ ਰੈ ਗੀ ਏ ਸਿਰਫ। ਸੀਟੀ ਦੀ ਸ਼ੈਦ ਘੱਟ ਈ ਹੈਗੀ ਏ।
ਅੱਛਾ।
ਹੂੰ, ਬਾਕੀ ਮੈਂ ਫੇਰ ਵੀ ਪਤਾ ਕਰਾਂਗੀ ਜੇ ਫੋਮ ਭਰਿਆ ਜਾਵੇ ਤੇ ਬੋਤ ਵਦੀਆ ਗੱਲ ਹੈਗੀ ਐ।
ਤੇ ਮਤਲਬ ਓ ਮਤਲਬ ਕਿਤੇ ਜਾਨਾ ਪੈਂਦਾ ਜਾਂ ਫੋਨ ਤੇ ਔਨਲਾਈਨ ਈ ਹੁੰ
ਨਈਂ ਔਨਲਾਈਨ ਨਈਂ ਹੋਏਗਾ, ਓ ਐਗਜ਼ਾਮ ਤੇ ਹੋਏਗਾ ਔਫਲਾਈਨ ਈ ਹੁਨ ਓਦਾ ਦੇਖਨਾ ਪਏਗਾ ਕੇ ਸੈਂਟਰ ਕਿੱਥੇ ਬਨਦੈ, ਵੈਸੇ ਓਦੇ ਚ ਇੱਕ ਔਪਸ਼ਨ ਵੀ ਹੁੰਦਾ ਜਿਵੇਂ ਤੁਸੀਂ ਫੋਮ ਭਰਦੇ ਓਂ, ਓਦੇ ਚ ਓਪਸ਼ਨ ਕਾਫੀ ਸਾਰੇ ਆਂਦੇ ਨੇ ਕੀ ਇੱਦਰ ਕਿੱਦਰ ਹੋ ਰਿਆ ਵੇ ਏਦਾ ਅਗਜ਼ਾਮ ਜਿਵੇਂ ਨੇੜੇ ਜੇੜੇ ਕਿਸੇ ਵੀ ਪਲੇਵੇ ਤੇ ਹੋ ਰਿਆ ਹੋਵੇ ਤੇ ਓਦਾ ਤੁਸੀਂ ਸਿਲੈਕਟ ਕਰ ਸਕਦੇ ਹੋ, ਬਈ ਐਦਰ ਨੰਬਰ ਪੈ ਜੇ ਮੇਰਾ ਐਦਰ ਨੰਬਰ ਪੈ ਜੇ, ਜਿਵੇਂ ਕੀ ਲਗਾ ਲੋ ਚੰਡੀਗੜ ਜਾਂ ਕਿਤੇ ਹੋਰ ਦੇ ਪੈਂਦਾ ਐ, ਐਦਾਂ ਤੇ ਓਦੇ ਚ ਓਪਸ਼ਨ ਹੁੰਦੇ ਨੇ। ਤੇ ਓ ਤੁਸੀਂ ਸਿਲੈਕਟ ਕਰ ਸਕਦੇ ਓਂ, ਦੋ-ਤਿੰਨ ਅ ਪਲੇਸੀਸ ਸਿਲੈਕਟ ਕਰ ਸਕਦੇ ਓਂ ਕੇ ਏਦਰ-ਏਦਰ-ਏਦਰ ਅਗਰ ਸੀਟ ਹੋਏ ਤੇ ਏਨਾਂ ਵਿਚੋਂ ਇਕ ਵਿਚ ਮੇਰੀ ਸੀਟ ਆ ਜਾਏ। ਔਰ ਮੈਂ ਓਦਰ ਜਾ ਕੇ ਇਗਜ਼ਾਮ ਦੇ ਸਕਾਂ ਆਪਨਾ।
ਅੱਛਾ ਜਿਵੇਂ ਬੰਦਾ ਸਿਲੈਕਟ ਹੋਜੇ ਉਸ ਤੋਂ ਬਾਦ ਫੇਰ ਓਨੂੰ ਕਿੱਦਰ ਜਾਨਾ ਪਏਗਾ ਮਤਲਬ ਕੋਈ ਕੋਲੇਜ ਵੋਲੇਜ
ਐ ਤੇ ਮੈਨੂੰ ਨੀ ਪਤਾ ਬਾਕੀ ਮੈਂ ਪਤਾ ਕਰਨਾ ਪਏਗਾ।
ਹਨ
ਹੋ ਸਕਦਾ ਓਸ ਚੀਜ਼ ਦੀ ਟ੍ਰੇਨਿੰਗ ਦੀ ਔਫਲਾਈਨ ਵੀ ਹੋਵੇ ਜਾਂ ਔਨਲਾਈਨ ਵੀ ਹੋ ਤੇ
ਅੱਛਾ।
ਫਲੈਨ ਅਗਰ ਅਸੀ ਟ੍ਰੇਨਿੰਗ ਲੈਨੇ ਆ ਓ ਬੋਤ ਵਦੀਆ ਬੈਟਰ ਰੈਂਦਾ, ਕਿਓਂਕਿ‌ ਪ੍ਰੈਕ
ਸਾਨੂੰ ਪਤਾ, ਹਾਂਜੀ। ਕਰਨਾ ਫਿਰ ਪਤਾ।
ਹੂੰ-ਹੂੰ ਜ਼ਰੂਰ
ਹਾਂਜੀ। ਹਾਂਜੀ, ਹੋਰ ਦੱਸੋ
ਬੱਸ ਸਬ ਠਨੂੰ ਠੀਕ-ਠਾਕ ਵਦੀਆ।
ਕੀ ਕਰਦੇ ਪਏ ਓਂ?
ਬਸ ਹੁਨ ਕੱਪੜੇ ਧੋ ਕੇ ਹਟੇ ਸੀ। ਠੰਡਾ ਪਾਨੀ ਆ ਰਿਆ ਸੀ। ਨਾ ਧੋ ਕੇ ਹੁਨ ਬੈਠੇ ਆਂ, ਦਾਲ ਪਈਏ ਹੁਨ।
ਕੀ ਬਨਾਇਆ?
ਦਾਲ ਪਈ ਸੀ ਹੁਨ, ਪ੍ਰਸ਼ਾਦੇ ਲਾਨੇ ਆ ਬਸ।
ਅੱਛਾ-ਅੱਛਾ।
ਹੂੰ।
ਦਾਲ ਖਾ ਲੈਂਦੇ ਨੇ ਥੋਡੇ ਘਰ ਦੇ।
ਬਸ ਖਾਨੀ ਪੈਂਦੀ ਐ।
ਹਾਂ।
ਹੂੰ।
ਅਸੀਂ ਓ ਬਨਾਇਆ ਸੀ ਅੱਜ ਦਾਲ ਚਾਵਲ ਤਰੀ ਵਾਲੇੇ ਆਲੂ ਚਾਵਲ।
ਅੱਛਾ।
ਹੂੰ। ਹੋਰ ਦੱ
ਹੋਰ ਬਸ ਖਾਣਾ ਪੀਣਾ ਈ ਐ ਚੱਜ ਦਾ ਖਾਲੋੋ। ਇੱਕ ਤਾਂ ਗਰਮੀ ਚ ਮਧਾਣ ਦਾ ਈ ਮਨ ਕਰਦਾ ਨੀ ਗਾ।
ਸਈ ਗੱਲ ਏ। ਪਰਸੋਂ ਨੂੰ ਨਾ
ਓਤੋਂ ਦੀ ਅੱਖਰੇ ਨੀ ਮਾਣ ਆਂਦੇ ਘਰਦਿਆਂ ਦੇ ਐ ਨੀ ਖਾਣਾ ਓ ਨੀ ਖਾਣਾ।
ਸਈ ਗੱਲ ਏ। ਚਲੋ ਠੀਕ ਐ ਮੈਂ ਕਰਨੀ ਆ ਤੁਸੀਂ ਕਰਨਾ ਫਿਰ ਫੋਮ ਦਾ ਪਤਾ।
ਠੀਕ-ਠੀਕ
ਠੀਕ।